ਹੈਲੋ।
ਹੈਲੋ।
ਹਾਂਜੀ,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
ਹਾਂਜੀ, ਕੀ ਹਾਲ-ਚਾਲ ਨੇ?
ਮੈਂ ਵਧੀਆ ਜੀ, ਤੁਸੀਂ ਦੱਸੋ?
ਬਸ ਵਧੀਆ, ਠੀਕ-ਠਾਕ ਆ, ਹੋਰ ਕਾਲਜ ਦੀ ਪੜ੍ਹਾਈ ਕਿੱਦਾਂ ਚੱਲਦੀ ਪਈ?
ਬਹੁਤ ਵਧੀਆ ਚੱਲਦੀ ਪਈ ਆ।
ਅੱਛਾ।
ਮੈਂ, ਮੈਂ ਅੱਜ ਕੱਲ੍ਹ ਵੇਖਿਆ ਕਾਲਜ ਦੇ ਬਾਹਰ ਫਾਸਟ ਫੂਡ ਦੀਆਂ ਕਾਫੀਆਂ ਸੋਪਾਂ, ਓਪਨ ਹੋ ਗਈਆਂ ਨੇ।
ਹਾਂਜੀ ਹਾਂਜੀ, ਮੈਂ ਵੀ ਦੇਖਿਆ ਇੱਧਰ ਸਾਡੇ ਵੀ, ਜਿੱਥੇ ਮੈਂ ਕੋਾਲਜ ਜਾਣੀ ਹ ਨਾ ਉੱਥੇ ਵੀ, ਕਾਫੀ ਜਿਹੜੀ ਆ ਜਿਹੜੇ ਫਲਦੀਆਂ ਨੇ ਕਾਫੀ ਲੱਗ ਰਹੀਆਂ ਹੋਈਆਂ ਨੇ, ਤੇ ਮੈਂ ਤੇ ਇਹ ਦੇਖਿਆ ਕਿ ਲੋਕ, ਬਹੁਤ ਜਿਆਦਾ ਫਾਸਟ ਫੂੜ ਖਾਣ ਲੱਗ ਪਏ ਆ, ਜਿਵੇਂ ਕਿ ਨੌਜਵਾਨ, ਬੱਚੇ, ਬੁੱਢੇ, ਮੈਂ ਤਾਂ ਰੋਜ਼ ਵੇਖਦੀ ਹਾਂ ਉ ਦੁਕਾਨਾਂ ਸਾਰੀਆਂ, ਭੀੜ ਨਾਲ ਭਰੀਆਂ ਹੀ ਹੁੰਦੀਆਂ।
ਹਾਂਜੀ, ਤੇਰਾ ਕੀ ਫਾਸਟ ਫੂਡ, ਮਨਪਸੰਦ ਫਾਸਟ ਫੂਡ ਕੀ ਹੈ?
ਮੈਨੂੰ ਤਾਂ ਵੈਸੇ ਬਰਗਰ, ਪੀਜ਼ਾ, ਸਾਰਾ ਕੁਛ ਪਸੰਦ ਹੈ। ਪਰ ਹੁਣ ਮੈਂ ਖਾਣਾ ਘਟਾ ਦਿੱਤਾ ਹੋਇਆ ਹੈ, ਤੁਹਾਡਾ ਕੀ ਪਸੰਦ ਹੈ?
ਮੇਰਾ ਵੀ ਬਰਗਰ, ਪੀਜ਼ਾ ਅਤੇ ਮੋਮੋਸ, ਕਦੇ-ਕਦੇ।
ਅੱਛਾ, ਹਾਂਜੀ ਵੈਸੇ ਕਦੇ-ਕਦੇ ਖਾਣੇ ਚਾਹੀਦੇ ਆ, ਕਿਉਂਕਿ ਰੋਜ਼ ਖਾਣਾ ਵੀ ਇਹ ਤਾਂ ਵੈਸੇ ਵਧੀਆ ਨੀ ਹੈਗਾ, ਸਿਹਤਮੰਦ ਨੀ ਹੈਗਾ, ਮੈਨੂੰ ਤਾਂ ਅੱਛੇ ਜਿਹੀ ਪੇਟ ਦੀ ਬਿਮਾਰੀ ਹੋ ਗਈ ਸੀਗੀ। ਤੇ ਡਾਕਟਰ ਨੇ ਮੈਨੂੰ ਕਿਹਾ ਸੀਗਾ, ਕਿ ਤੁਸੀਂ ਜਿੰਨਾ ਹੋ ਸਕਦੇ ਆ ਘਰ ਦਾ ਖਾਣਾ ਖਾਓ, ਬਾਹਰ ਦਾ ਖਾਣਾ ਨੀ ਖਾਣਾ ਹੈਗਾ।
ਹਾਂਜੀ, ਹਾਂਜੀ। ਪਰ ਕਦੇ ਕਦੇ ਖਾ ਲੈਣੇ ਹ, ਜਦੋਂ ਯਾਰ ਦੋਸਤਾਂ ਨਾਲ ਬਾਹਰ
ਹਾਂਜੀ ਹਾਂਜੀ, ਜੀ, ਖਾ ਹੀ ਲਈਦਾ ਪਰ ਇਹ ਵਾ ਨਾ ਕੀ ਹੈਲੋ।
ਹਾਂਜੀ ਹਾਂਜੀ, ਬੋਲੋ।
ਹਾਂਜੀ ਹਾਂਜੀ, ਮੈਂ ਕਿਹਾ ਕਿ ਦੇਖੋ ਕਦੀ ਕਦੀ ਤਾਂ ਖਾ ਲੈਣਾ ਚਾਹੀਦਾ ਵਾ ਪਰ ਹੁਣ ਜਿਵੇਂ ਮੈਂ ਵੇਖਦੀ ਹਾਂ, ਕਿ ਕੋਲਜ ਦੇ ਬਾਹਰ ਰੋਜ਼ ਲੋਕੀ ਕਈ ਤੇ ਲਗਾਤਾਰ ਹੀ ਖਾਂਦੇ ਆ, ਹਨਾ। ਤੇ ਇਹ ਵੀ ਨਹੀਂ ਕਿਸੇ ਮਤਲਬ ਵਧੀਆ ਗੱਲ ਹੈਗੀ ਹੈ, ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਪਿੱਛੇ ਜਿ ਮੈਨੂੰ ਪੇਟ ਦੀ ਬਿਮਾਰੀ ਹੋ ਗਈ ਸੀਗੀ, ਤੇ ਮੈਨੂੰ ਡਾਕਟਰ ਨੇ ਕਿਹਾ ਸੀਗਾ ਤੁਸੀਂ ਘਰ ਦਾ ਭੋਜਨ ਖਾਓ ਤੇ ਉਦੋਂ ਨਾ ਮੈਂ ਇੱਕ ਗੱਲ ਗੌਰ ਕੀਤੀ, ਕਿ ਮੇਰਾ ਉਦਾ ਭਾਰ ਵੀ ਵੱਧਣਾ ਸ਼ੁਰੂ ਹੋ ਗਿਆ ਸੀ, ਮੇਰੀ ਸਿਹਤ ਖ਼ਰਾਬ ਰਹਿਣ ਲੱਗ ਪਈ ਸੀ। ਤੇ ਮੈਨੂੰ ਆਲਸ ਬਹੁਤ ਆਉਂਦਾ ਹੁੰਦਾ ਸੀਗਾ, ਤੇ ਉਦੋਂ ਮੇਰਾ ਪੜ੍ਹਾਈ ਦੇ ਵਿੱਚ ਮਨ ਵੀ ਨੀ ਲੱਗਦਾ ਹੁੰਦਾ ਸੀਗਾ, ਤੇ ਪਰ ਹੁਣ ਇਹ ਵਾ ਕਿ ਜਿੱਦਾਂ ਜਿੱਦਾਂ ਮੈਂ ਫਾਸਟ ਫੂਡ ਖਾਣਾ ਬੰਦ ਕੀਤਾ ਵਾ ਮੇਰਾ ਭਾਰ ਆ ਵਾ, ਤੇ ਮੇਰਾ ਹੁਣ ਪੜ੍ਹਾਈ 'ਚ ਵੀ ਮਨ ਲਗਦਾ ਪਿਆ।
ਹਾਂਜੀ ਹਾਂਜੀ, ਜੇ ਅਸੀ ਰੋਜ਼ ਫਾਸਟ ਫੂਡ ਬਾਹਰ ਦਾ ਖਾਂਦੇ ਹਾਂ, ਤਾਂ ਇਹ ਸਾਡੇ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ। ਇਸ ਤੋਂ ਸਾਨੂੰ, ਕੋਈ ਬਿਮਾਰੀਆਂ ਵੀ ਹੁੰਦੀਆਂ ਨੇ। ਤੇ ਐ, ਕਦੇ-ਕਦੇ ਖਾਣਾ ਚਾਹੀਦਾ ਵੈਸੇ।
ਹਾਂਜੀ-ਹਾਂਜੀ, ਉਹੀ ਹੈ ਨਾ ਕਦੇ-ਕਦੇ ਠੀਕ ਆ। ਤੇ ਹੋਰ ਮੈਂ ਤੇ, ਮੈਨੂੰ ਤੇ ਐਂ ਹੁੰਦਾ ਵਾ ਕਿ ਜਿੰਦਾਂ ਜਿਹੜੇ ਛੋਟੇ-ਛੋਟੇ ਬੱਚੇ ਚੇ ਹੈਗੇ ਆ। ਹਣਾ, ਉਹ ਉਹਨਾਂ ਨੂੰ ਐ ਹੁੰਦਾ ਕਿ ਉਹ ਰੋਟੀ ਘੱਟ ਖਾਂਦੇ ਆ, ਤੇ ਉਹਨਾਂ ਨੂੰ ਐ ਹੁੰਦਾ ਕਿ ਹਾਨੂੰ ਰੋਜ਼ ਨਵਾਂ ਤੋਂ ਨਵਾਂ ਕੁਛ ਵਧੀਆ, ਸਵਾਦਿਸ਼ਟ ਭੋਜਨ ਮਿਲੇ। ਇਸ ਕਰਕੇ ਮੈਨੂੰ ਲੱਗਦਾ ਉਹ ਵੀ ਜ਼ਿਆਦਾ ਆਦਿ ਹੋ ਜਾਂਦੇ ਆ, ਕਿ ਬਾਹਰ ਦਾ ਖਾਣ ਦੇ ਕਾਰਨ ਹਣਾ, ਕਾਰਨ
ਹਾਂਜੀ ਏ ਐ ਨਾ, ਇਹ ਛੇਤੀ ਬਣ ਜਾਂਦਾ ਨਾ ਮਤਲਬ ਘਰੋਂ ਜੇ ਅਸੀਂ ਘਰੇ ਬਣਾਂਨੇ ਆ, ਘਰਦਾ ਖਾਣਾ ਬਣਾਂਨੇ ਆ, ਉਹਦੇ'ਚ ਟਾਈਮ ਲੱਗ ਜਾਂਦਾ। ਐ ਹੁੰਦਾ ਨਾ ਐ ਛੇਤੀ ਬਣ ਜਾਂਦਾ, ਤੇ ਲੋਕੀ ਤਾਂ ਕਰਕੇ ਵੀ ਇਹਨੂੰ ਖਾਂਦੇ ਨੀ ਜਿਆਦਾ।
ਹਾਂਜੀ-ਹਾਂਜੀ, ਵੇਖੋ
ਹ
ਪਰ ਮੈਨੂੰ ਏ ਲੱਗਦਾ ਵਾ, ਕਿਲ ਜੇ ਅਸੀਂ ਖਾਣਾ ਹੀ ਆ ਤੇ ਸਾਨੂੰ ਵਧੀਆ ਸਾਫ਼-ਸੁਥਰੀ ਥਾਂ ਤੋਂ ਖਾਣਾ ਚਾਹੀਦਾ ਵਾ, ਜਿਵੇਂ ਕਿ ਜਿਵੇਂ, ਅਹ ਕਈ ਮੈਂ ਥਾਵਾਂ ਤੇ ਵੇਖਿਆ, ਕਿ ਜਿਹੜੀਆਂ ਫਾਸਟ-ਫੂਡ ਵਾਲੀਆਂ ਰੇਹੜੀਆਂ ਵਾ, ਕਈ ਕੂੜੇ ਦੇ ਲਾਗੇ ਹੋਈਆਂ ਵਾ। ਤੇ ਉੱਥੋਂ ਹੀ, ਮੱਛਰ-ਮੱਖੀਆਂ ਉੱਡਕੇ ਇਹ ਹਣਾ, ਉਹ ਖਾਣੇ ਤੇ ਬਹਿੰਦੀਆਂ ਵਾ ਤੇ ਜਿਹਦੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਮਤਲਬ ਹੋ ਸਕਦੀਆਂ ਇਨਸਾਨਾਂ ਨੂੰ, ਜਿਵੇਂ ਕਿ ਅਹ ਮਲੇਰੀਆ, ਡੇਂਗੂ ਓ ਹੈਜਾ ਹਨਾ, ਇੱਦਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਉਹ ਲੋਕੀ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਆ। ਤੇ ਮੈਨੂੰ ਇਹ ਗੱਲ ਮੈਂਨੂੰ ਐ ਵਾ ਕਿ ਜੋਵੀ ਅਸੀਂ ਖਾਣ, ਖਾਣਾ ਵਾ ਬਾਹਰੋਂ ਤੇ ਅਸੀਂ ਕੋਈ, ਸਾਫ਼-ਸੁਥਰੀ ਥਾਂ ਤੋਂ ਵੇਖਕੇ ਖਾਈਏ। ਤੇ ਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ, ਉਹ ਕਿਸ ਤਰ੍ਹਾਂ ਦੇ ਮਸਾਲੇ ਉੱਥੇ ਵਰਤੋਂ ਵਿੱਚ ਲਿਆ ਰਹੇ ਆ, ਕਿਸ ਤਰ੍ਹਾਂ ਦਾ ਤੇਲ ਉਹ ਅਹ, ਵਰਤੋਂ ਵਿੱਚ ਲਿਆ ਰਹੇ ਆ।
ਹਾਂਜੀ, ਖਾਣਾ ਵੀ ਚਾਹੀਦਾ ਬਟ ਘੱਟੋ-ਘੱਟ ਹਫ਼ਤੇ'ਚ ਇੱਕ ਵਾਰੀ ਖਾਣਾ ਚਾਹੀਦਾ। ਮਤਲਬ ਬਹੁਤ ਘੱਟ ਖਾਣਾ ਚਾਹੀਦਾ, ਡੇ ਰੋਜ਼ ਜੇ ਅਸੀਂ ਰੋਜ਼-ਰੋਜ਼ ਖਾਂਨੇ ਆ ਤੇ ਫਿਰ ਵੀ, ਉਹ ਹਾਨੀਕਾਰਕ ਹੀ ਹੁੰਦੇ ਆ, ਚਾਹੇ ਉਹ ਵਧੀਆ ਜਗ੍ਹਾ ਤੇ, ਬਣ ਰਿਹਾ ਆ ਉਹ।
ਹਾਂਜੀ-ਹਾਂਜੀ, ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਐ। ਪਰ ਵੇਖੋ ਨਾ, ਹੁਣ ਐ ਜਿਹੜਾ ਬਾਹਰ ਦਾ ਖਾਣਾ, ਖਾਣਾ ਵਾ ਕਈਆਂ ਨੂੰ ਮਜਬੂਰੀ ਵੀ ਆ, ਜਿਵੇਂ ਕਿ ਤੁਹਾਨੂੰ ਪਤਾ ਮੇਰਾ ਭਰਾ ਵਾ ਉਹ ਨਾ ਹੋਸਟਲ ਵਿੱਚ ਚ ਰਹਿੰਦਾ ਵਾ, ਹੈਨਾ ਪੜ੍ਹਾਈ ਕਰਦਾ ਵਾ, ਤੇ ਉਸ, ਇਸ ਲਈ ਉਹ ਹੋਸਟਲ'ਚ ਰਹਿੰਦਾ ਵਾ। ਤੇ ਉਹਨੂੰ ਐ ਹੁੰਦੀ ਆ, ਕਾਲ ਰਹਿੰਦੀ ਆ ਜਲਦੀ ਹੁੰਦੀ ਆ, ਕਿ ਹਾਂ ਕਿ ਮੈਂ ਜਲਦੀ-ਜਲਦੀ ਖਾਣਾ ਬਣਾਲਾਂ, ਜਾਂ ਹਨਾ ਕਈ ਵਕਤ ਉਹਨੂੰ ਆਲਸ ਈ ਆ ਜਾਂਦਾ ਵਾ। ਤੇ ਉਹਨੂੰ ਫਿਰ, ਉਹਦੀ ਮਜਬੂਰੀ ਬਣ ਜਾਂਦੀ ਆ ਹੁਣ ਤੇ ਇਸੇ ਤਰ੍ਹਾਂ ਕਈ ''ਮੈਂ ਸੋਚਦੀ ਆ ਕਿ ਕਈ ਲੋਕ ਹੈਗੇ ਜਿਹੜੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਆ, ਕੰਮ ਕਰਨ ਵਾਸਤੇ ਹਨਾ। ਕਈ ਨੌਕਰੀਆਂ ਕਰਦੇ ਆ, ਜਾ ਕਿੱਦਾਂ ਤੇ ਉਹ ਜਿਆਦਾਤਰ ਫਿਰ ਜਦੋਂ ਥੱ ਥੱਕੇ-ਟੁੱਟੇ ਆਂਉਦੇ ਆ, ਆਪਣੇ ਕੰਮ ਤੋ। ਤੇ ਉਹ ਫਿਰ ਘਰ ਖਾਣਾ ਨਹੀਂ ਬਣਾ ਪਾਉਂਦੇ, ਤੇ ਇਸ ਕਰਕੇ ਉਹ ਬਾਹਰ ਦਾ ਖਾਣਾ ਖਾਂਦੇ ਆ, ਤੇ ''ਮੈਂ ਵੀ ਆਪਣੇ ਭਰਾ ਨੂੰ ਚੱਲੋ ਰੋਕ ਕਦੀਆਂ ਕਿ ਤੂੰ ਬਾਹਰ ਦਾ ਖਾਣਾ ਨਾ ਖਾਇਆ ਕਰ, ਘਰੇ ਬਣਾਇਆ ਕਰ ਪਰ ਉਹ ਕੀ ਕਰ ਸਕਦੇ ਉਹਦੀ ਮਜ ਓਹਦੀ ਵੀ ਮਜਬੂਰੀ ਆ, ਉਹ ਵੀ ਇੱਕ ਹਿਸਾਬ ਦਾ ਹੁਣ ਘਰ ਦੇ ਖਾਨੇ ਨੂੰ ਤਰਸਦਾ ਪਿਆ ਵਾ।
ਹਾਂਜੀ-ਹਾਂਜੀ, ਇਹ ਗੱਲ ਤਾਂ ਸਹੀ ਹੈ ਬਟ ਪਰ ਅਸੀਂ ਜੇ ਬਾਹਰ ਦਾ ਖਾਂਦੇ ਆ ਤਾ ਸਾਡੇ ਸ਼ਰੀਰ ਤੇ ਵੀ ਅਸਰ ਪੈਂਦਾ ਨਾ।
ਹਾਂਜੀ-ਹਾਂਜੀ ਅਸਰ ਤੇ ਪੈਂਦਾ ਵਾ ਪਰ ਹੁਣ ਕੀ ਕਰ ਸਕਦੇ ਆ। ਤੇ ਮੈਂ ਤੇ ਐਹੀ ਸੋਚਦੀ ਹਾਂ ਕਿ ਜਿਵੇਂ ਹੁਣ ਤਾਨੂੰ ਪਤਾ ਮੈਨੂੰ ਵੀ ਮੈ ਜਦੋ ਪਿੱਛੇ ਜਦੋ ਬਿਮਾਰ ਰਹੀ ਸੀ ਨਾ ਉਸ ਤੋਂ ਬਾਅਦ ਹੁਣ ਮੈਂ ਤੇ ਸੋਚਿਆ ਹੋਇਆ ਕਿ ਮੈਂ ਘੱਰ ਦਾ ਬਾਹਰ ਦਾ ਜੇੜਾ ਖਾਣੀ
ਅੱਛਾ ਇਸ ਲਈ ਨਾ ਮੈਂ ਮੈਂ ਨਾ ਕੋਸ਼ਿਸ਼ ਕੀਤੀ ਸੀਗੀ ਮੈਂ ਇੱਕ ਕਤਾਬ ਲਿਆਂਦੀ ਸੀਗੀ ਓਦੇ ਵਿਚ ਵੱਖ-ਵੱਖ ਤਰ੍ਹਾਂ ਮੈਂ ਓਨੂੰ ਵਰਤੋਂ ਵਿੱਚ ਲਯਾ ਕੇ ਨਾ ਘਰ ਹੁਣ ਖਾਣਾ ਬਣਾਣਾ ਸ਼ੁਰੂ ਕੀਤਾ ਹੁਣ ਨਾ ਹੌਲੀ-ਹੌਲੀ ਮੇਰਾ ਨਾ ਓ ਖਾਣਾ ਬਣਾਣ ਵਿੱਚ ਫਾਸਟ ਫੂਡ ਬਣਾਉਣ ਵਿੱਚ ਹੱਥ ਕਾਫੀ ਵਧੀਆ ਹੋ ਗਿਆ ਹੁਣ ਮੈਂ ਕਾਫੀ ਸਵਾਦਿਸ਼ਟ ਖਾਣਾ ਬਣ ਲੈਂਣੇ ਹਾਂ ਤੇ ਏਦਾ ਤੇ ਇੱਕ ਤੇ ਐ ਫਾਇਦਾ ਕਿ ਜਦੋਂ ਅਸੀਂ ਘਰ ਬਣਾਓਣੇ ਹਾਂ ਹੈਨਾ ਤੇ ਓਦੇ ਵਿੱਚ ਮੈਨੂੰ ਪਤਾ ਹੁੰਦਾ ਕਿ ਹਾਂ ਮੈਂ ਕਿਸ ਕਿਸਮ ਦੇ ਮਸਾਲੇ ਵਰਤ ਰੀ ਹਾਂ ਕਿਸ ਕਿਸਮ ਦਾ ਤੇਲ ਵਰਤ ਲੀ ਆਂ ਹੈਨਾ ਤੇ ਮੈਂ ਆਪਣੇ ਸਰੀਰ ਨੂੰ ਅਹ ਪੋਸ਼ਟਿਕ ਤੱਤਵ ਦੇਣ ਵਾਸਤੇ ਮੈਂ ਆਪਣੇ ਮਨਪਸੰਦ ਦੀਆਂ ਸਬਜੀਆਂ ਦੇ ਵਿੱਚ ਪਾ ਲੈਂਣੀ ਆਂ। ਜੇੜਾ ਕਿ ਮਤਲਬ ਇੱਕ ਵਧੀਆ ਤਰੀਕਾ ਵਾ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਕਾਰ ਸਾਫ਼-ਸੁਥਰੀ ਥਾਂ ਦੇ ਉੱਤੇ ਅਸੀਂ ਵਧੀਆ ਪੌਸ਼ਟਿਕ ਪੋਜਨ ਖਾ ਲੈਂਣੇ ਆਾਂ ਤੇ ਓ ਸਵਾਦ ਦਾ ਸਵਾਦ ਵੀ ਰੈੰਦਾ ਵਾ।
ਹਾਂਜੀ ਏ ਗੱਲ ਤਾਂ ਬਿਲਕੁਲ ਸਹੀ ਐ ਫਾਸਟ-ਫੂਡ ਕਦੇ ਪੋਸ਼ਟਿਕ ਮਤਲਬ ਅ ਸਾਡੇ ਘੱਰ ਦੀ ਥਾਂ ਨੀ ਲੈ ਸਕਦਾ। ਓ ਫਿਰ ਵੀ ਮਤਲਬ ਓਦੇ ਨੁਕਸਾਨ ਨੇ ਘੱਰ ਦਾ ਖਾਣਾ ਘੱਰ ਦਾ ਖਾਣਾ ਈ ਹੁੰਦਾ ਫਿਰ ਵੀ।
ਹਾਂਜੀ-ਹਾਂਜੀ ਏ ਤੇ ਗੱਲ ਹੈਗੀ ਆ। ਤੇ ਮੈਂ ਤੇ ਤਾਨੂੰ ਕਵਾਂਗੀ ਕਿ ਤੁਸੀਂ ਵੀ ਕੋਸ਼ਿਸ਼ ਕਰੇਆ ਕਰੋ। ਕਿ ਬਾਹਰ ਦਾ ਜੇੜਾ ਫਾਸਟ-ਫੂਡ ਆ ਨਾ ਉਹ ਘੱਟ ਹੀ ਖਾਇਆ ਕਰੋ ਤੁਸੀਂ ਓਦਾਂ ਕਦੋਂ-ਕਦੋਂ ਖਾਂਦੇ ਹੁੰਦੇ ਓ?
ਮੈਂ ਹਫ਼ਤੇ ਚ ਇੱਕ-ਦੋ ਵਾਰ ਖਾ ਲੈਂਣਾ ਕਦੇ-ਕਦੇ।
ਅੱਛਾ। ਠੀਕ ਜੇ ਪਰ ਜ਼ਿਆਦਾ ਵੀ ਨ ਨਾ ਖਾਣਾ ਚਾਇਦਾ ਵਧੀਆ ਗੱਲ ਐ ਤੁਸੀਂ ਘੱਟ ਈ ਖਾਂਦੇ ਓ। ਤਾਨੂੰ ਵੀ ਪਤਾ ਈ ਆ ਏਦੇ ਨੁਕਸਾਨ ਕਿੰਨੇ ਆ
ਹਾਂ ਐਦੇ ਨੁਕਸਾਨ ਈ ਤੁਹੀ ਕਦੋ-ਕਦੋ ਖਾਂਦੇ ਨੇ
ਮੈ ਵੀ ਪੈਲਾਂ ਤਾਂ ਮੈਂ ਡੇਲੀ ਮਤਲਬ ਰੋਜ਼ ਜਾਣਾ ਸੀਗੀ ਤੇ ਫੇਰ ਹੁਣ ਮੈਂ ਢਾਹ ਕੇ ਹੁਣ ਕਿਤੇ ਕਈ ਹਫ਼ਤੇ ਚ ਇੱਕ ਵਾਰੀ ਤੇ ਜਾਂ ਫੇਰ ਓ ਵੀ ਨੀ ਜਾਂ ਫੇਰ ਜੋ ਕਿਤੇ ਮੈਂ ਆਪਣੇ ਯਾਰਾਂ- ਦੋਸਤਾਂ ਦੇ ਨਾ ਬਾਰ ਜਾਵਾਂ। ਤੇ ਫੇਰ ਆ ਕਿਤੇ ਓ ਵੀ ਮਜ਼ਬੂਰੀ ਚ ਖਾਣਾ ਪਰਾਵਾ ਪਰ ਮੈਂ ਜ਼ਿਆਦਾ ਨੀ ਵਧੀਆ ਸਮਝਦੀ ਕਿ ਬਾਰ ਦਾ ਖਾਣਾ ਖਾਵਾਂ ਮੈਂ।
ਹਾਂ ਯਾਰ-ਦੋਸਤਾਂ ਨਾਲ ਜੇ ਬਾਰ ਜਾਂਦੇ ਆਾਂ ਫੇਰ ਤਾਂ ਖਾਣਾ ਹੀ ਪੈਂਦਾ ਓਨਾਂ ਨਾਲ
ਹਾਂਜੀ-ਹਾਂਜੀ ਓ ਵੀ ਐ ਨਾ ਫੇਰ ਓ ਵੀ ਕਹਿੰਦੇ ਆ ਕਿ ਚਲੋ ਅਸੀਂ ਬਾਹਰ ਆਏ ਹਾਂ ਕੁੰਮਣ-ਫਿਰਨ। ਤੇ ਚਲੋ ਕੁੱਛ ਨਾ ਕੁੱਝ ਖਾ ਲੈਂਣੇ ਆ ਤੇ ਫੇਰ ਉਦੋਂ ਇੱਕ ਮਜਬੂਰੀ ਬਣਸ ਜਾਂਦੀ ਐ ਕਿਉਂਕਿ ਅਸੀਂ ਓਨਾ ਨੂੰ ਮਨਾ ਨੀ ਨਾ ਕਰ ਪਾਉਂਦੇ ਹੈਗੇ ਕਿਉਂਕਿ ਕਦੇ-ਕਦੇ ਤਾਂ ਵਕਤ ਮਿਲਦਾ ਆਪਣੇ ਯਾਰਾਂ-ਦੋਸਤਾਂ ਦੇ ਨਾਲ ਸਮਾਂ ਬਿਤਾਓਣ ਦਾ।
ਹਾਂਜੀ ਜੀ ਓਥੇ ਵੀ ਘੱਰ ਦਾ ਖਾਣਾ ਖਾਵਾਂਗੇ ਫੇਰ ਓ ਕਹਿਣਗੇ ਫੇਰ ਏਸ ਤੋਂ ਚੰਗਾ ਸੀਗਾ ਅਸੀਂ ਘੱਰੇ ਰੈ ਜਾਣਾ ਸੀ।
ਹਾਂਜੀ-ਹਾਂਜੀ ਨਾਲ ਪਤਾ ਕੀ ਗੱਲ ਆ ਹੁਣ ਅੱਜ-ਕੱਲ ਫਾਸਟ ਫੂਡ ਜੇੜਾ ਨਾ ਏਦਾ ਲੋਕਾਂ ਦੇ ਲੋਕਾਂ ਦੇ ਵਿੱਚ ਏਦਾ ਰੁਝਾਨ ਵੀ ਕਾਫ਼ੀ ਵੱਧ ਗਯਾ ਕਿਉਂਕਿ ਹੁਣ ਜਿਵੇਂ ਤੇ ਬਜ਼ਾਰ ਜਦੋਂ ਅਸੀਂ ਜਾਂਣੇ ਆ- ਅਲੱਗ-ਅਲੱਗ ਤਰ੍ਹਾਂ ਦੇ ਅ ਮਤਲਬ ਖਾਣੇ ਦੀਆਂ ਰੇੜੀਆਂ ਲੱਗੀਆਂ ਹੁੰਦੀਆਂ। ਤੇ ਓ ਵੇਖਣ ਨੂੰ ਇੰਨਾ ਸਵਾਦ ਲੱਗਦਾ ਵੇਖਣ ਨੂੰ ਈ ਏਨਾ ਵੱਖਰਾ ਜੇਹਾ ਲੱਗਦਾ ਜੇੜਾ ਕੀ ਮਤਲਬ ਫੇਰ ਉਹਦੋਂ ਮਨ ਕਰ ਪੈਂਦਾ ਵਾ ਕਿ ਹਾਂ ਕਿ ਇਹਨੂੰ ਖਾ ਕੇ ਦੇੇਖੀਏ ਕਿ ਇਹਦਾ ਸਵਾਦ ਕਿੱਦਾਂ ਦਾ ਹੋਊਗਾ ਕਿਵੇਂ ਦਾ ਹੋਊਗਾ ਪਰ ਅਸੀਂ ਇਹ ਗੱਲਾਂ ਭੁੱਲ ਜਾਂਦੇ ਹਾਂ ਕਿ ਹਾਂ ਕਿ ਇਹ ਸਾਡੇ ਲਈ ਨੁਕਸਾਨਦਾਇਕ ਵੀ ਹੈ ਤੇ ਇਹ ਕੀ ਪਤਾ ਇਹਨਾਂ ਨੇ ਕਿੱਦਾਂ ਦਾ ਇਹਦੇ ਵਿੱਚ ਸਮਾਨ ਆ ਵਰਤੋਂ ਵਿੱਚ ਲਿਆਂਦਾ ਵਾ
ਹਾਂਜੀ ਇਹ ਤਾਂ ਹੈ ਜੀ ਉਹਨੂੰ ਲੋਕੀ ਪਤਾ ਨੀ ਉਹਨੂੰ ਕਿ ਮਤਲਬ ਸਫਾਈ ਨਹੀਂੀ ਰੱਖਣ ਕਈ ਮਤਲਬ ਉ ਈ ਨਹੀਂ ਰੱਖਦੇ ਆਪਣੇ ਦੁਕਾਨਾਂ ਤੇਤੇ ਜੇ ਉਹ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹਦੇ ਚ ਕੁੱਝ ਹਮ
ਹੈਲੋ ਹਾਂਜੀ ਇਹ ਗੱਲ ਹੈਗੀ ਆ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਬ ਠੀਕ ਆ
ਹਾਂਜੀ ਸਭ ਠੀਕ ਹੈੀ
ਹਾਂਜੀ ਖਾਂਦੇ ਆ ਜੇ ਨਹੀਂ
ਖਾਂਦੇ ਹ ਕਦੇ ਕਦੇ ਖਾਂਦੇ ਆ ਉਹ ਵੀ
ਅੱਛਾ ਮੇਰੇ ਤੇ ਅੱਜ ਘਰ ਦੇ ਕਹਿ ਰਹੇ ਸੀਗੇ ਕਿ ਚੱਲ ਅਸੀਂ ਸ਼ਾਮਾਂ ਨੂੰ ਕਿਤੇ ਘੁੰਮ ਫਿਰ ਆਂਦੇ ਹਾਂ ਤੇ ਨਾਲ ਕੁੱਝ ਖਾ ਆਂਦੇ ਹਾਂ ਪਰ ਮੈਂ ਆਪਣੇ ਹੁਣ ਘਰਦਿਆਂ ਨੂੰ ਮਨਾ ਕਰੀ ਜਾਂਦੀ ਹਾਂ ਕਿ ਨਹੀਂ ਅਸੀਂ ਨਹੀਂੀ ਜਾਣਾ ਕਿ ਜੋ ਤੁਸੀਂ ਖਾਣਾ ਵਾ ਉਹ ਮੈਂ ਤੁਹਾਨੂੰ ਘਰੇ ਹੀ ਬਣਾ ਦਿੰਦੀ ਹਾਂ ਤੇ ਉਹ ਵੀ ਹੁਣ ਪਤਾ ਨੀ ਕੀ ਕਰਦੇ ਵੇਖਦੇ ਆਾਂ ਕਿ ਸ਼ਾਮ ਦੀ ਰੋਟੀ ਹੁਣ ਘਰੇ ਹੁੰਦੀ ਆ ਜਾਂ ਬਾਹਰ ਹੁੰਦੀ ਆ
ਉਹੀ ਗੱਲ ਹੈ ਨਾ ਬਾਹਰ ਦੇ ਲੋਕ ਬਾਹਰ ਦੇ ਲੋਕੀ ਖਾਣਾ ਪਸੰਦ ਕਰਦੇ ਨੇ ਘਰ ਦਾ ਖਾਣਾ ਪਸੰਦ ਨਹੀਂੀ ਕਰਦੇ ਫਿਰ ਵੀ
ਹਾਂਜੀ ਹਾਂਜੀ ਤੇ ਕੋਈ ਨਾ ਤੁਸੀਂ ਸਾਡੇ ਘਰ ਆਇਓ ਤੇ ਮੈਂ ਤੁਹਾਨੂੰ ਨਾ ਇੱਕ ਮੇਰੇ ਕੋਲ ਜਿਹੜੀ ਕਿਤਾਬ ਪਈ ਆ ਨਾ ਉਹਦੇ ਉੱਤੇ ਤੁਹਾਨੂੰ ਮੈਂ ਦੱਸੂਗੀ ਕਿ ਕਿਵੇਂ ਖਾਣਾ ਬਣਾਉਣਾ ਵਾ ਠੀਕ ਹੈ ਤੇ ਫੇਰ ਤੁਸੀਂ ਵੀ ਬਣਾ ਕੇ ਵੇਖਿਓ
ਓਹਨੂੰ ਛੇਤੀ ਮੰਨਦੇ ਏ
ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਠੀਕ ਹੈ ਸਤਿ ਸ੍ਰੀ ਅਕਾਲ